ਹੈਲੋ ਹਾਂ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਕਿਵੇ ਉ।
ਠੀਕ ਆ ਵਧੀਆ, ਤੁਸੀਂ ਸੁਣਾਓ।
ਵਧੀਆ ਜੀ, ਕੀ ਕਰ ਰਹੇ ਸੀ?
ਬਸ ਕੁਛ ਨੀ, ਬੈਠੇ ਸੀਗੇ, ਚਾਹ ਪਾਣੀ ਪੀ ਕੇ।
ਚਾਹ ਪਾਣੀ ਇਸ ਵੀ ਵਕਤ?
ਹਾਂਜੀ-ਹਾਂਜੀ ਬਸ ਦਿਲ ਕਰ ਪਿਆ। ਕਿਉਂਕਿ ਅਸੀਂ ਬਾਹਰੋਂ ਆਏ ਸੀ ਨਾ ਸ਼ੋਪਿੰਗ ਮਤਲਬ ਬਾਜ਼ਾਰ ਹੋ- ਕੇ ਮਾਰਕੀਟ ਤੋਂ।
ਅੱਛਾ ਜੀ।
ਹਾਂਜੀ।
ਬਾਹਰ ਤੋਂ ਅੱਜ ਗਰਮੀ ਬੋਤ ਸੀ।
ਹਾਂਜੀ- ਹਾਂਜੀ ਅੱਜ ਬੋਤ ਗਰਮੀ ਸੀਗੀ ਪਤਾ ਨੀ ਹੁਣ ਅੱਜ ਕੱਲ ਮੌਸਮ ਨੂੰ ਕੀ ਹੋ ਰਿਹਾ ਵਾ। ਪਹਿਲੇ ਨਾਲੋਂ ਤੇ ਹੁਣ ਤਾਪਮਾਨ ਵੱਧਦਾ ਹੀ ਜਾਂਦਾ ਵੱਧਦਾ ਹੀ ਜਾਂਦਾ ਐ।
ਹਾਂਜੀ। ਅੱਜ ਕੱਲ ਤੋਂ ਬਾਹਰ ਨਿਕਲਣ ਨੂ ਜੀਅ ਨੀ ਕਰਦਾ ਤੁਸੀਂ ਪਤਾ ਨੀ ਕਿੱਦਾਂ ਚੱਲ ਗਏ।
ਹਾਂਜੀ- ਹਾਂਜੀ ਬਾਹਰ ਨਿਕਲਣ- ਦਿਲ ਤਾਂ ਨਹੀਂ ਕਰਦਾ ਹੈਗਾ ਪਰ ਕੀ ਕਰ ਸਕਦੇ ਹਾਂ ਕੁਛ ਜਰੂਰੀ ਸਮਾਨ ਸੀਗਾ ਜਿਵੇਂ, ਘਰ ਦਾ ਰਾਸ਼ਨ ਵਗੈਰਾ ਉਹ ਲਿਆਉਣਾ ਸੀਗਾ ਇਸ ਕਰ, ਫੇਰ ਜਾਣਾ ਹੀ ਪਿਆ ਮਜਬੂਰੀ- ਮਜਬੂਰੀ ਚ ਸੀਗਾ।
ਅੱਜ ਕੱਲ ਗਰਮੀ ਤਾਂ ਵੱਧ ਰਹੀ ਹੈ ਕਿਉਂਕਿ ਰੁੱਖ ਨਹੀਂ ਲੱਗ ਰਹੇ ਨੇ। ਰੁੱਖ ਪੱਟ ਰਹੇ ਆ ਲੋਕ ਲਗਾਉਣ ਦੀ ਬਜਾਏ।
ਹਾਂਜੀ- ਹਾਂਜੀ ਇਹ ਵੀ ਇੱਕ ਗੰਭੀਰ ਮੁੱਦਾ ਵਾ ਹੁਣ ਅੱਜ ਕੱਲ। ਕਿਉਂਕਿ ਦੇਖੋ ਹਰ ਕੋਈ ਚਾਹੁੰਦਾ ਵਾ ਕਿ ਬਸ ਵਧੀਆ, ਅਹ ਵਾਤਾਵਰਨ ਤੇ ਹੋਵੇ, ਸ਼ੁੱਧ ਹਵਾ ਤੇ ਹੋਵੇ, ਪਰ ਲੋਕ- ਕੀ ਇਸ ਗੱਲ ਦੇ ਉੱਤੇ ਗੋਰ ਨਹੀਂ ਕਰਦੇ ਹੈਗੇ ਕਿ ਸਾਨੂੰ ਵੱਧ ਤੋਂ ਵੱਧ ਜੇ ਅਸੀਂ ਰੂ- ਰੁੱਖ ਲਗਾਵਾਂਗੇ ਤਾਂ ਹੀ ਵਾਤਾਵਰਨ ਵੀ ਸ਼ੁੱਧ ਰਹਿ ਪਾਏਗਾ।
ਹਾਂਜੀ ਰੁੱਖ ਲਗਾਉਣ ਨਾਲ ਦੇਖੋ ਜਿਵੇਂ ਕਿ ਆਪਾਂ ਨੂੰ, ਕੋਈ ਫਲ ਵੀ ਮਿਲ ਜਾਂਦਾ ਏ।
ਹਾਂਜੀ- ਹਾਂਜੀ ਇਹ ਗੱਲ ਤੇ ਹੈਗੀ।
ਹਾਂਜੀ ਬਹੋਤ ਫਾਇਦੇ ਵੀ ਇਹਦੇ ਨਾਲ।
ਹਾਂਜੀ- ਹਾਂਜੀ ਇਹ ਗੱਲ ਤੇ ਹੈਗੀ ਆ ਬਿਲਕੁਲ ਸਹੀ ਕਿਹਾ ਤੁਸੀਂ। ਕਿ ਰੁੱਖ ਫਾਇਦੇ ਆ ਦੇਖੋ ਜੇ ਅਸੀਂ ਰੁੱਖ ਲਖਾ ਰੁੱਖ ਲਗਾਉਂਦੇ ਆ। ਇੱਕ ਤੇ ਸਾਨੂੰ ਉਹਦੇ ਨਾਲ ਹਵਾਂ - ਠੀਕ ਮਿਲੇਗੀ ਹਰਿਆਲੀ ਦੂਜੀ ਗੱਲ ਸਾਨੂੰ ਮਿਲੇਗੀ ਸਾਨੂੰ ਉਥੋਂ ਫਲ ਸਬਜ਼ੀਆਂ ਜੋ, ਲਗਾਵਾਂਗੇ ਉਹ ਵੀ ਸਾਨੂੰ ਮਿਲਿਆ ਫੇਰ ਇੱਕ ਤੁਹਾਨੂੰ, ਠੰਡੀ ਛਾਂ ਵੀ ਮਿਲ ਗਈ ਜਿਵੇਂ ਤੁਹਾਨੂੰ ਪਤਾ ਪੁਰਾਣੇ ਜਮਾਨਿਆਂ ਦੇ ਵਿੱਚ ਲੋਕੀ ਕਿੰਨੇ- ਕਿੰਨੇ ਰੂ- ਖ ਲਗਾਉਂਦੇ ਹੁੰਦੇ ਸੀਗੇ।
ਹਾਂਜੀ ਪੁਰਾਣੇ ਸਮੇਆਂ ਚ ਦੇਖੋ ਨਾ ਏ ਸ, ਸੀ ਵਗੈਰਾ ਸੀ, ਤਾਂ ਕਰਕੇ ਉਹ- ਛਾਂ ਇਸ ਤਰਾਂ ਬੈਠੇ ਜਾਂਦੇ ਸੀ ਵੱਧ ਤੋਂ ਵੱਧ ਰੁੱਖ ਸੀਗੇ, ਤਾਂ ਕਰਕੇ ਉਹਨਾਂ ਦੀ ਉਮਰ ਵੀ- ਬੋਤ ਜਿਆਦਾ ਲੰਬੀ ਹੋ ਜਾਂਦੀ ਸੀਗੀ।
ਹੋਰ ਕੀ ਮੈਂ ਵੀ ਇਸ ਗੱਲ ਮੈਂ ਵੀ ਇਸ ਗੱਲ ਦੇ ਉੱਤੇ ਧਿਆਨ ਦਿੱਤਾ ਮੈਂ ਕਿਹਾ ਜਦੋਂ ਮੈਂ ਛੋਟੇ ਹੁੰਦੇ ਆਪਣੇ ਨਾਨਕੇ, ਘਰ ਜਾਂਦੀ ਹੁੰਦੀ ਸੀਗੀ ਨਾ ਤੇ ਮੈਂ ਉੱਥੇ ਦੇਖਦੀ ਹੁੰਦੀ ਸੀਗੀ। ਕਿ ਸਾਡੇ ਪਿੰਡ ਦੇ ਵਿੱਚ ਨਾ ਕਈ ਜਾਣੇ ਜਿਵੇਂ ਕਈ ਅ ਆਦਮੀ ਤੇ ਕਈ ਅ- ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਸੀ ਬੁੱਢੇ- ਬੁੱਢੇ ਬਜ਼ੁਰਗ,
ਉਹ ਨਾ ਅਹ ਰੁੱਖਾਂ ਦੇ ਥੱਲੇ ਬੈਠੇ ਹੁੰਦੇ ਸੀਗੇ ਸ਼ਾਮਾਂ ਵੇਲੇ ਤੇ ਇੰਨੀ ਠੰਡੀ। ਠੰਡੀ ਹਵਾ ਆਉਂਦੀ ਹੁੰਦੀ ਸੀਗੀ ਨਾ ਕਿ ਮਤਲਬ ਉਹ ਨਜ਼ਾਰਾ ਹੀ ਵੱਖਰਾ ਹੁੰਦਾ ਸੀਗਾ
ਹਾਂਜੀ- ਹਾਂਜੀ ਅੱਜ -ਕੱਲ ਦੇਖੋ ਏਸੀ ਵਗੈਰਾ ਪਏ ਹਨਾ, ਤਾਂ ਕਰਕੇ ਰੁੱਖ ਦੀ ਕੋਈ ਕਦਰ ਨਹੀਂ ਕਰਦਾ
ਹਾਂਜੀ ਇਹ ਗੱਲ
ਕਟ ਦਿੰਦੇ ਆ ਲੋਕ
ਹਾਂਜੀ ਲੋਕੀ ਜਿਹੜਾ ਮਨੁੱਖ ਹੈ ਨਾ ਇਹ ਆਪਣੀ ਜੇਹੜੀ ਹੈ ਕੀ ਕਹਿੰਦੇ ਆ ਆਪਣੀ ਅਪ ਇਹ ਚਾਹੁੰਦਾ ਰ ਸੁੱਖ ਮਿਲਣ, ਠੀਕ ਹੈ ਇਹ ਇਹ ਨੀ ਸੋਚਦਾ ਪਿਆ ਕਿ ਹਾਂ ਕਿ ਜੇ ਅਸੀਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਤੇ ਉਹਦੇ ਨਾਲ ਸਾਨੂੰ ਜਿਹੜੀ ਕੁਦਰਤੀ ਹਵਾ ਵਾ ਉਹ ਮਿਲੇਗੀ ਦੇਖੋ ਹੁਣ ਜਿਵੇਂ ਇਹ ਜੇਹੜੇ ਤੁਸੀਂ ਗੱਲ ਕਰਦੇ ਪਏ ਉਹ ਜੇੜੇ ਏਸੀ ਹੈ ਇਹ ਇੱਕ ਇਕ ਟਾਈਮ ਲਈ ਸਰੀਰ ਨੂੰ ਤੇ ਠੰਡਕ ਦੇ ਦਿੰਦੇ ਆ। ਪਰ ਇਹਦੇ ਨੁਕਸਾਨ ਵੀ ਤੇ ਕਿੰਨੇ ਹੈਗੇ ਆ।
ਹਾਂਜੀ ਇਹੰਦੇ ਦੇ ਨਾਲ ਬਿਮਾਰੀਆਂ ਵੀ ਬਹੁਤ ਜ਼ਿਆਦਾ ਫੈਲ ਰਹੀਆਂ
ਹਾਂਜੀ- ਹਾਂਜੀ ਤੇ ਉਹੀ ਹੈ ਨਾ ਇਹਨਾਂ ਬਿਮਾਰੀਆਂ ਫੈਲ ਰਹੀਆਂ। ਤੇ ਦੂਜੀ ਤਰਫ਼ ਜੇ ਅਸੀਂ ਰੁੱਖ ਲਗਾਵਾਂਗੇ ਤੇ ਉਹ ਤੇ ਸਾਨੂੰ ਫਾਇਦਾ ਹੀ ਦੇਣਗੇ ਨਾ ਸਾਨੂੰ। ਵਧੀਆ ਸ਼ੁੱਧ ਹਵਾ ਦੇਣਗੇ। ਹਾਨੂੰ ਫਲ ਵੀ ਦੇਣਗੇ, ਪਰ ਏਸੀ ਨੇ ਤਾਂ ਹਾਨੂੰ ਬਸ ਥੋੜੇ ਸਮੇਂ ਲਈ ਠੰਡਾ। ਕਰ ਦੇਣਾ ਜਿਹਦੇ ਨਾਲ ਕਿ ਸਾਡਾ ਬਿਜਲੀ ਦਾ ਬਿੱਲ ਵੀ ਕਾਫ਼ੀ ਆ ਜਾਣਾ ਵਾ। ਤੇ ਬਾਦ ਦੇ ਵਿੱਚ ਜਦੋਂ ਅਸੀਂ ਅਹ। ਬਾਹਰ ਨਿਕਲਣਾ ਵਾ ਅਸੀਂ ਜੇੜੇ ਕੁਦਰਤੀ ਵਾਤਾਵਰਨ ਦੇ ਵਿੱਚ, ਉਹਦੇ ਵਿੱਚ। 'ਚ ਸਾਨੂੰ ਗਰਮੀ ਲੱਗਣੀ ਸ਼ੁਰੂ ਹੋ ਜਾਣੀ ਆ, ਕਿਉਂਕਿ ਜੇੜਾ ਏ ਸੀ ਉਹ ਇੱਕ ਇਕਦਮ ਬਹੁਤ ਜਿਆਦਾ ਠੰਡਾ ਕਰ ਦਿੰਦਾ ਨਾ।
ਹਾਂਜੀ ਜੇਕਰ ਦੇਖੋ ਆਪਣੇ ਆਲਾ ਦੁਆਲਾ ਸਾਫ ਹੋਏਗਾ ਨਾ ਆਪਾਂ ਨੂੰ ਬਿਮਾਰੀ ਲੱਗੇਗੀ ਕੋਈ ਵੀ। ਤੇ ਇਹਦੇ ਨਾਲ ਬਹੁਤ ਵਧੀਆ ਆਪਾਂ ਨੂੰ, ਤੰਦਰੁਸਤ ਵੀ ਰਹਿੰਦੇ ਆਂ ਆਪਾਂ।
ਹੋਰ ਕੀ, ਇਹੀ ਤੇ ਗੱਲ ਹੈਗੀ ਆ ਨਾ ਅ ਦੇਖੋ। ਦੇਖੋ ਸਾਰਾ ਵਾਤਾਵਰਨ ਦੇ ਵਿੱਚ ਰਹਿਣ ਵਾਸਤੇ ਸਾਨੂੰ ਸ ਚਾਰ- ਪੰਜ ਚੀਜ਼ਾਂ ਜ਼ਰੂਰੀ ਚਾਹੀਦੀਆਂ ਵਾ ਇੱਕ ਸਾਫ ਪਾਣੀ, ਸਾਫ ਹਵਾ
ਹਾਂ
ਹੰਗਾ, ਤੇ ਸਾਫ ਵਾਤਾਵਰਨ ਜਿਹੜਾ ਸਾਡੇ ਆਲੇ ਦੁਆਲੇ ਕਿ ਸਾਫ ਸਫਾਈ ਹੋਵੇ। ਠੀਕ ਹੈ ਉਹਦੇ ਨਾਲ -ਨਾਲ ਹਾਨੂੰ ਸ਼ੁੱਧ ਹਵਾ ਵੀ ਚਾਹੀਦੀ ਹੈ ਜਿਵੇਂ ਕਿ ਹਨਾ।
ਹਵਾ 'ਚ ਤਾਂ ਜੀ ਪ੍ਰਦੂਸ਼ਣ ਹੀ ਬਹੁਤ ਫੈਲ ਰਿਹਾ ਏ
ਹਾਂਜੀ- ਹਾਂਜੀ ਉਹੀ ਨਾ ਲੋਕੀ ਨਾ ਜਿਆਦਾਤਰ ਹਾਂਜੀ- ਹਾਂਜੀ, ਉਹੀ ਨਾ। ਇਕ ਹਵਾ ਵੀ ਦੂਸ਼ਿਤ ਹੋ, ਹਾਂਜੀ ਪ੍ਰਦੂਸ਼ਣ ਹੋ ਰਿਹਾ ਵਾ। ਹਾਂਜੀ ਇਹ ਤੇ ਗੱਲ ਹੈਗੀ ਆ, ਪਰ ਲੋਕਾਂ ਨੂੰ ਗੋਰ ਕਰਨੀ ਚਾਹੀਦੀ ਐ ਕਿ ਜਿਵੇਂ ਸਾਨੂੰ ਆਪਣਾ ਵਾਤਾਵਰਨ ਐਹ ਪ੍ਰਦੂਸ਼ਣ ਨਹੀਂ ਕਰਨਾ ਚਾਹੀਦਾ ਹੈਗਾ ਕਿਉਂ ਕੀ ਦੇਖੋ
ਇਹ ਅਹ ਸਿਰਫ ਇਨਸਾਨਾਂ ਦੇ ਲਈ ਨਹੀਂ, ਇਹ ਇਹਦੇ ਨਾਲ ਨਾਲ ਇਹਦੇ ਜੇੜੇ ਜੀਵ ਜੰਤੂ ਤੂੰ ਹੈਗੇ ਆ ਨਾ ਜਿਵੇਂ ਪਾਣੀ 'ਚ ਰਹਿਣ ਵਾਲੀਆਂ ਮੱਛਲੀਆਂ, ਅ ਆਸ ਸਮਾਜ 'ਚ ਉੱਡਣ ਵਾਲੇ ਪੰਛੀ, ਉਹਨਾਂ ਤੇ ਵੀ ਇਹਦਾ ਬਹੁਤ ਪ੍ਰਭਾਵ ਪੈਂਦਾ ਵਾ।
ਹਾਂਜੀ ਜੇ ਗੰਦਾ ਪਾਣੀ ਹੋਏਗਾ ਤਾਂ ਉਹ ਵੀ ਮਰ ਜਾਣਗੀਆਂ ਵਿਚਾਰੀਆਂ।
ਹਾਂਜੀ- ਹਾਂਜੀ ਉਹੀ ਹੈ ਨਾ। ਹੁਣ ਦੇਖੋ ਜਿਵੇਂ, ਪਾਣੀ 'ਚ ਰਹਿਣ ਵਾਲੇ ਜੀਵ-ਜੰਤੂ ਆ। ਲੋਕੀ ਨਾ ਕੀ ਕਰਦੇ ਆ ਕਿ ਸ਼ ਜਿਵੇਂ, ਉੱਥੇ ਜਾਂਦੇ ਆ। ਪਿਕਨਿਕ ਮਨਾਉਂਣ ਜਾਂਦੇ ਆ। ਜਾਂ ਛੁੱ ਟੀਆਂ ਕੱਟਣ ਕੀਤੇ ਜਾਂਦੇ ਆ। ਤੇ ਉਹ ਆਪਣਾ ਕਚਰਾ ਉੱਥੇ ਸੁੱਟ ਆਉਂਦੇ ਆ। ਤੇ ਉਹਦੇ ਨਾਲ ਪਾਣੀ ਦੇ ਵਿੱਚ ਵੀ ਉਹ ਕਈ ਵਾਰੀ ਪਲਾਸਟਿਕ ਦੀਆਂ ਬੋਤਲਾਂ ਸੁੱਟ ਦੇਂਦੇ ਆ। ਤੇ ਜਿਹਦੇ ਕਾਰਨ ਜੀਵ-ਜੰਤੂਆਂ ਨੂੰ ਵੀ ਨੁਕਸਾਨ ਪਹੁੰਚਦਾ ਵਾ।
ਹਾਂਜੀ। ਇਸ ਨਾਲ ਉਹ ਖਾ ਲਏ ਤਾਂ-ਤਾਂ ਕਰਕੇ ਉਹਨਾਂ ਨੂੰ ਵੀ ਬਹੁਤ ਨੁਕਸਾਨ ਹੋਏਗਾ। ਔਰ ਗੰਦਾ ਪਾਣੀ ਨਾਲ ਵੀ ਉਹਨਾਂ ਨੂੰ ਬਹੁਤ ਨੁਕਸਾਨ ਹੋਏਗਾ। ਤਾਂ ਕਰਕੇ ਉਹਨਾਂ ਦੀ ਮੌਤ ਵੀ ਹੋ ਸਕਦੀ ਨੇ।
ਹਾਂਜੀ-ਹਾਂਜੀ। ਇੱਕ ਵਾਰੀ ਤਾਂ ਮੈਂ ਖੁੱਦ ਦੇਖਿਆ ਸੀਗਾ। ਕਿ ਇੱਕ ਕੱਛੂ-ਕੰਮਾ ਸੀਗਾ। ਉਹਦੇ ਗਲੇ ਵਿੱਚ ਨਾ ਪਲਾਸਕਟ ਦਾ ਢੱਕਣ ਫਸਿਆ ਹੋਇਆ ਸੀਗਾ।
ਅੱਛਾ।
ਹਾਂਜੀ ਤੇ ਮੈਨੂੰ ਉਦੋਂ ਦੇਖ ਕੇ ਬਹੁਤ ਜ਼ਿਆਦਾ, ਮੈਨੂੰ ਉਦਾਸੀ ਹੋਈ। ਤੇ ਮੇਰਾ ਮਨ ਕਾਫ਼ੀ ਪਰੇਸ਼ਾਨ ਰਿਹਾ। ਕਿ ਦੇਖੋ ਇਹ ਬੇਜ਼ਬਾਨ ਜਿਹੜੇ ਪ ਜਾਨਵਰ ਐ। ਇਹਨਾਂ ਦਾ ਕੀ ਕਸੂਰ ਐ। ਇਹਨਾਂ ਇਹ ਮਤਲਬ, ਇਹਨਾਂ ਨੂੰ ਸਾਡੇ ਕਰਕੇ ਦੁੱਖ ਸਹਿਣਾ ਪੈ ਰਿਹਾ ਵਾ।
ਹਾਂਜੀ-ਹਾਂਜੀ।
ਉਹੀ ਐ ਨਾ। ਮਨੁੱਖ ਨੂੰ ਸੋਚਣਾ ਚਾਹੀਦਾ। ਤੁਹਾਨੂੰ ਪਤਾ ਹੁਣ ਇਹਨਾਂ ਨੂੰ ਜ਼ਿਆਦਾ ਲੋਕੀ ਕੂੜੇ-ਕੰਕੜ ਫੈਲਾ ਦਿੰਦੇ ਆ। ਮੇਰੇ ਦਾਦਾ ਜੀ ਦੱਸਦੇ ਸੀਗੇ ਕਿ ਜਦੋਂ ਉਹ ਛੋਟੇ ਹੁੰਦੇ ਸੀਗੇ ਨਾ। ਉਹਨਾਂ ਦੇ ਪਿੰਡ ਇੱਕ ਛੱਪੜ ਹੁੰਦਾ ਸੀਗਾ। ਤੇ ਕਹਿੰਦੇ ਸੀਗੇ, ਕਿ ਉਹ ਛੱਪੜ ਉਸ ਟਾਈਮ ਇੰਨਾ ਸਾਫ਼ ਹੁੰਦਾ ਸੀਗਾ, ਕਿ ਉਹ-ਉਹਦੇ ਵਿੱਚ ਤੈਰ ਲੈਂਦੇ ਹੁੰਦੇ ਸੀਗੇ। ਤੇ ਪਰ ਹੁਣ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤੇ ਅੱਜ ਦੇ ਸਮੇਂ ਦੇ ਵਿੱਚ ਓ ਜਿਹੜਾ ਉਹ ਛੱਪੜ ਆ ਨਾ। ਉਹ ਇੰਨਾ ਗੰਦਾ ਹੋਇਆ ਪਿਆ ਵਾ ਉੱਥੇ ਇੰਨਾ ਜ਼ਿਆਦਾ
ਖੜਨੇ ਨੂੰ ਵੀ ਨਹੀਂ ਜੀਅ ਕਰਦਾ ਅੱਜ-ਕੱਲ੍ਹ ਤਾਂ।
ਹਾਂਜੀ-ਹਾਂਜੀ ਉਹੀ ਨਾ। ਇੰਨਾ ਕਿ ਉਹਦੇ ਕੋਲ਼ ਜਾਣ ਨੂੰ ਵੀ ਦਿਲ ਕਰਦਾ ਸ ਹੈਗਾ। ਇੰਨਾ ਕੂੜਾ, ਇੰਨੇ ਮੱਖੀਆਂ, ਮੱਛਰ ਤੇ ਉੱਥੋਂ ਦੇ ਆਲੇ-ਦੁਆਲੇ ਦੇ ਜਿਹੜੇ ਜਿਹੜੇ ਲੋਕ ਆ ਨਾ, ਉਹ ਵੀ ਮੈਂ ਪਿੱਛੇ ਜੀ ਵੇਖਿਆ ਸੀਗਾ, ਕਿ ਚਾਰ-ਪੰਜ ਘਰ ਬਿਮਾਰੀਆਂ ਦੇ ਸ਼ਿਕਾਰ ਹੋਏ ਸੀ।
ਹਾਂਜੀ। ਐਹ ਬਿਮਾਰੀਆਂ ਨਾਲ ਮੌਤ ਵੀ ਹੋ ਸਕਦੀ ਐ, ਬੰਦੇ ਦੀ।
ਹਾਂਜੀ-ਹਾਂਜੀ ਤੇ ਡੋਕਟਰ ਨੇ ਤਾਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਨਾ ਸਾਫ਼ ਸੁਥਰੀ ਥਾਂ ਤੇ ਰਹੋ। ਵਧੀਆ ਜਲ ਪੀਓ ਤੇ ਮਤਲਬ ਆਪਣਾ ਜਿੰਨਾ ਹੋ ਸਕਦਾ, ਆਲਾ-ਦੁਆਲਾ ਸਾਫ਼ ਰੱਖੋ।
ਹਾਂਜੀ-ਹਾਂਜੀ। ਦੇਖੋ ਆਪਾਂ ਈ ਰਹਿਣਾ ਹੁੰਦਾ, ਆਲ਼ੇ-ਦੁਆਲਾ ਸਾਫ਼ ਰ ਰੱਖਣਾ ਚਾਹੀਦਾ। ਨਾਲੇ ਸੋਹਣਾ ਲੱਗਦਾ। ਨਾਲੇ ਕੋਈ ਬਿਮਾਰੀ ਨਹੀਂ ਫ਼ੈਲਦੀ।
ਪਰ ਇਹ ਗੱਲ ਅਸੀਂ ਸੋਚਦੇ ਆ ਨਾ। ਇਹ ਲੋਕ ਨੀ ਨਾ ਸੋਚਦੇ। ਬਾਕੀ ਲੋਕ ਨੀ ਸੋਚਦੇ। ਲੋਕ ਸੋਚਦੇ ਆ, ਕਿ ਸਾਡੇ ਇਕੱਲੇ ਦੀ ਸਫ਼ਾਈ ਰੱਖਣ ਨਾਲ ਕੀ ਹੋਊਗਾ। ਮੇਰੀ ਜ਼ਿਮੇਵਾਰੀ ਥੋੜ੍ਹਾ। ਮੈਂ ਕੱਲੇ ਨੇ ਠੇ, ਮਲਬ ਇਹ ਠੇਕਾ ਥੋੜ੍ਹਾ ਲੀ ਤਾ ਹੋਇਆ ਕਿ ਮੈਂ ਈ ਸਫ਼ਾਈ ਰੱਖਾਂ।
ਆਪਣੀ ਸਫ਼ਾਈ ਨਾਲ ਵੀ ਗਲ਼ੀ ਦੀ ਵੀ ਸਫ਼ਾਈ ਰੱਖਣੀ ਚਾਹੀਦੀ ਐ। ਪੇੜ-ਪੌਦਿਆਂ ਨੂੰ ਪਾਣੀ ਦੇਣਾ ਚਾਹੀਦਾ।
ਹਾਂਜੀ। ਦੇਖੋ, ਪੇੜ-ਪੌਦਿਆਂ ਨੂੰ ਤਾਂ ਸਭ ਤੋਂ ਜ਼ਰੂਰੀ ਐ। ਕਿ ਜਿੰਨਾ ਹੋ ਸਕੇ, ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਆ। ਵੇਖੋ ਹਾਨੂੰ ਰੁੱਖ ਜਦੋਂ ਅਸੀਂ ਲਗਾਉਂਨੇ ਆ। ਇੱਕ ਤੁਹੀਂ ਪਹਿਲਾਂ ਦੱਸਿਆ ਕਿ ਹਾਂ, ਕਿ ਫ਼ਲ-ਫਰੂਟ ਮਿਲਦੇ ਆ। ਤੇ ਦੂਜੀ ਗੱਲ ਆ ਦੇਖੋ, ਇਹਦੇ ਨਾਲ ਸਾਨੂੰ ਲੱਕੜੀ ਵੀ ਥੋ ਮਤਲਬ ਜਿਵੇਂ ਪ੍ਰਾਪਤ ਹੁੰਦੀ ਹੈ। ਜਦੋਂ ਕਿ ਜਿਹੜੀ ਕਿ ਅਸੀਂ ਸਿਆਲਾਂ ਵਿੱਚ, ਜਿਵੇਂ ਅਸੀਂ ਉਹਦੀ ਵਰਤੋਂ ਵਿੱਚ ਲਿਆ ਸਕਦੇ ਹਾਂ ਵਧੀਆ ਹਨਾ। ਤੇ। ਤੇ ਉਸਦੇ ਨਾਲ- ਨਾਲ ਇਹਦੇ ਤੋਂ ਵੀ ਇਹਦੇ ਤੋਂ ਅਸੀਂ ਉਹ- ਉਹ ਦ ਵੀ, ਕਰ ਸਕਦੇ ਆ, ਕਈ ਲੋਕ ਇਹਦਾ ਵਪਾਰ ਵੀ ਕਰਦੇ ਆ। ਪਰ ਮੈਨੂੰ ਇਏਦਾਂ ਲੱਗਦਾ ਜਿਹੜੇ ਲੋਕ ਵਪਾਰ ਕਰਦੇ ਆ। ਜੇ ਉਹ ਦਰਖਤ ਕੱਟਦੇ ਆ ਤੇ ਉਹਨਾਂ ਨੂੰ ਦਰਖਤ ਨਾਲ ਲਗਾਉਣੇ ਵੀ ਚਾਹੀਦੇ ਜੇ ਮੰਨ ਲਓ ਕਿ ਦਸ ਦਰਖਤ ਕੱਟ- ਰੇ ਆ ਤਾਂ ਉਹਨਾ ਨੂੰ ਪੰਜਾਹ ਦਰਖ਼ਤ ਉੱਥੇ ਪਹਿਲਾਂ ਲਗਾ ਕੇ ਰੱਖਣੇ ਚਾਹੀਦੇ ਆ।
ਅੱਜ ਕੱਲ ਤਾਂ ਹੀ ਪੱਟਦੀ ਆ ਲਗਾਦਾ ਤੇ ਕੋਈ ਹੈ ਨਹੀਂ।
ਨਹੀਂ-ਨਹੀਂ ਪਰ ਇਹਨਾਂ ਨੂੰ ਗੋਰ ਕਰਨਾ ਚਾਹੀਦਾ ਦੇਖੋ ਸਾਡਾ ਵਾਤਾਵਰਨ ਹੈ ਅਸੀਂ ਇਹਦੇ ਵਿੱ- ਚ ਰੈਣਾ ਵਾ ਤੇ ਇਹ ਇਹਦੀ ਸੰਭਾਲ ਵੀ ਅਸੀਂ ਕਰਨੀ ਆ।
ਹਾਂਜੀ।
ਹੂੰ, ਹੂੰ, ਹੂੰ। ਅਸੀਂ ਤਾਂ ਆਪ ਬੋਤ ਮੈਂ ਤੇ ਆਪ ਬੜੀ ਪਰੇਸ਼ਾਨ ਹੁੰਦੀ ਹਾਂ ਕਈ ਵਾਰੀ ਸੋਚ- ਸੋਚ ਕੇ ਕਿ, ਲੋਕ ਨਾ ਜਿੰਮੇਵਾਰੀ ਨੂੰ ਨੀ ਸਮਝਦੇ, ਲੋ- ਕੇ ਸਿਰਫ ਦੇਖਦੇ ਆ ਕਿ ਆਪਣਾ ਸਾਡਾ ਫਾਇਦਾ ਹੋ ਜਾਏ। ਪਰ ਇਹ ਨੀ ਵੇਖਦੇ ਹੈਗੇ ਕਿ ਵਾਤਾਵਰਨ ਦੇ ਵਿੱਚ ਤੇ ਅਸੀਂ ਸਾਰਿਆਂ ਨੇ ਰਹਿਣਾ ਵਾ।
ਹਾਂਜੀ, ਅੱਜ ਕੱਲ ਇੱਕ ਪਹਿਲੇ ਪਹਿਲਾਂ ਹਰ, ਘਰ ਵਿੱਚ ਇੱਕ ਦਰਖਤ ਲੱਗਾ ਹੀ ਹੁੰਦਾ ਸੀ। ਅੱਜ ਕੱਲ ਤ ਹੈ ਨੀ ਕਰਦਾ। ਸਭ ਕਿਤੇ ਪੱਥਰ ਲੱਗ ਗਿਆ ਏ।
ਹਾਂਜੀ-ਹਾਂਜੀ ਹੋਰ ਕੀ ਸਾਡੇ ਤੇ ਮੇਰੇ ਤਾਂ ਮਾਸੀ ਘਰ ਪਹਿਲਾਂ ਇੱਕ, ਉਹ ਬੜੇ ਸੋਹਣਾ ਇੱਕ ਅਮਰੂਦ ਦਾ ਹੁੰਦਾ ਸੀਗਾ ਦਰਖਤ ਹੁੰਦਾ ਸੀਗਾ। ਉਹਨਾਂ ਨੇ ਵੀ ਉਹ ਵੱਢ ਦਿੱਤਾ ਤੇ ਹੁਣ ਸਾਰੇ ਕਿਤੇ ਪੱਥਰ ਹੀ ਲਗਵਾ ਲਿਆ ਹੋਇਆ ਏ। ਤੇ ਮੈਨੂੰ ਤੇ ਬੋਤ ਦੁੱਖ ਲੱਗਾ ਸੀਗਾ ਜਦੋਂ ਉਹਨਾਂ ਨੇ ਉਹ ਵੱਢਿਆ ਸੀਗਾ। ਚਲੋ ਹੋਰ ਬਸ ਵਧੀਆ ਠੀਕ ਹੈ ਬਾਕੀ ਇਹੀ ਹੈ ਕਿ ਇਹ ਸੁਣ ਕੇ ਦੁੱਖ, ਦੁੱਖ ਲੱਗਦਾ ਹੁੰਦਾ ਕਿ ਹਾਂ ਕਿ ਸਾਨੂੰ ਆਪਣੇ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਪਰ ਲੋਕ ਨਹੀਂ ਕਰਦੇ।
ਹਾਂਜੀ।
ਚਲੋ ਕੋਈ ਨਾ ਤੁਸੀਂ ਵੀ ਧਿਆਨ ਦਿਓ ਤੁਸੀਂ ਵੀ, ਲੋਕਾਂ ਨੂੰ ਜਾਗਰੂਕ ਕਰਿਓ ਕਿ ਹਾਂ ਕੀ ਸਾਨੂੰ ਆਪਣੇ ਵਾਤਾਵਰਨ ਦੀ ਸੰਭਾਲ ਕਰਨੀ ਹੈ। ਠੀਕ ਆ ਜੀ ਸਤਿ ਸ਼੍ਰੀ ਅਕਾਲ।